ਹੈਲੋ।
ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ ਹੋਰ ਕਿਵੇਂ ਹੋ
ਚਾਗਰੀ ਵਧੀਆ
ਹੋਰ ਕੀ ਕਰਦੇ ਸੀ
ਬਸ ਸ਼ਾਮ ਦਾ ਸਬਜ਼ੀ ਭਾਜੀ ਬਣਾਉਣ ਲੱਗੀ ਸ਼ਾਮ ਦੇ ਰੋਟੀ ਪਾਣੀ ਤਿਆਰੀ ਕਰਦੇ ਸੀਗੇ
ਅ ਠੀਕ ਹੈ ਠੀਕ ਚਲੋ ਵਧੀਆ ਹਾਂਜੀ ਆਹੀ ਹੁੰਦਾ ਆਹੀ ਟਾਈਮ ਤਾਂ ਵੀ ਚਲੋ ਬਸ ਆਮ ਦਾ ਹੋ ਜਾਂਦਾ ਆ ਸਾਰਾ ਦਿਨ ਬੰਦਾ ਲੱਗਿਆ ਰਹਿੰਦਾ ਸਵੇਰ ਨੂੰ ਸਵੇਰ ਦਾ ਰਾਤ ਨੂੰ ਦੁਪਹਿਰ ਨੂੰ ਦੁਪਹਿਰ ਦਾ ਹਾਂ
ਵਿਆਹ ਵੇਲੇ ਤ ਫਿਰ ਸ਼ਾਮ ਦਾ ਹੋ ਜਾਂਦਾ ਆ ਹਾਂ ਤੇ ਗਰਮੀ ਦੀ ਮੱੱਸ ਮਾਰੀ ਹੈ ਗਰਮੀ ਬਹੁਤ ਜਿਆਦਾ ਆ
ਹ ਜੀ ਜੀ ਹਾਂਜੀ ਇਹ ਤਾਂ ਸਹੀ ਗੱਲ ਆ ਹੋਰ ਕੀ ਕਰਦੇ ਹੋਰ ਕੀ ਬਣਾਣਾ ਅੱਜ ਤੁਸੀਂ
ਅੱਜ ਮੈਨੂੰ ਸ਼ ਕਰੇਲੇ ਬਣਾਉਣੇ ਆ ਜੀ
ਅੱਛਾ ਅੱਛਾ ਚਲੋ ਵਧੀਆ ਗੱਲ ਆ ਕਰੇਲੇ ਤਾਂ ਸਵਾਦ ਲੱਗਦੇ ਨੇ
ਹਾਂਜੀ ਹਾਂ ਵਧੀਆ ਲੱਗ ਜਾਂ ਹੁੰਦਾ ਹੀ ਨਾਲ ਦ ਦ ਵਧੀਆ ਨਾਲ ਦਾਲ ਬਣਾਈਦੀ
ਅੱਛਾ ਅੱਛਾ ਕਿਹੜੀ ਦਾਲ
ਕਾਲੀ ਦਾਲ ਬਣਾਈ ਆ ਵੀ ਸਮਾਨ ਨੀਾਨ
ਅੱਛਾ ਅੱਛਾ ਠੀਕ ਆ ਠੀਕ ਹਾਂਜੀ ਹਾਂ ਚਲੋ ਉਹਦੇ ਨਾਲ ਵੀ ਸਵਾਦ ਲੱਗਦੇ ਆ ਕਈ ਮੂੰਗੀ ਮਸਰੀ ਵੀ ਬਣਾ ਲੈਂਦੇ ਨੇ ਨਾਲ ਵੀ ਚਲੋ ਸਵਾਦ ਲੱਗਦੀ ਹੈ ਹਾਂਜੀ ਹਾਂ ਹਾਂ ਹਮ ਫੇਰ ਤੁਸੀਂ ਮਤਲਬ ਕਰੇਲਿਆਂ ਤੇ ਉਹ ਤਾਂ ਨਹੀਂੀ ਕਰਦੇ ਗ ਅਹ ਅਹ ਰੀਲ ਰੂਲ ਤਾਂ ਨਹੀਂੀ ਲਪੇਟਦੇ
ਨਹੀਂ ਨਹੀਂ ਤਾਂ ਦਾਗਾਂ ਨੀ ਲਬੇੜਦੇੜਾ ਅੱਜ ਕੱਲ੍ਹ ਦੂਜੇ ਤਰ੍ਹਾਂ ਕਰਦੇ ਆ ਫਰਾਈ ਕਰਕੇ ਕਰੇਲੇ ਬਾਅਦ ਚੋਂ ਮਸਾਲਾ ਭੁੰਨ ਕੇ ਫਿਰ ੳਹ ਪਹਿਲਾਂ ਪਹਿਲਾਂ ਬਣਾਉਂਦੇ ਹੁੰਦੇ ਸੀ। ਲੋਕ ਦਾਗਾ ਬੰਨ ਕੇ ਮਸਾਲਾ ਬਾਗੇ ਵਿੱਚ ਬਣਾਉਂਦੇ ਸੀਗੇ
ਹਾਂਜੀ ਹਾਂ ਇਹ ਤਾਂ ਹੈ ਪਹਿਲਾਂ ਤਾਂ ਬੁਲਾਉਂਦੇ ਹੁੰਦੇ ਸੀਗੇ ਵੀ
ਹਾਂਜੀ।
ਮਲ ਪਹਿਲਾਂ ਤੁਸੀਂ ਫਰਾਈ ਕਰ ਦਿੰਦੇ ਹੋ।
ਹੈਲੋ
ਹੈਲੋ
ਹੈਲੋ
ਹਾਂਜੀ ਆਵਾਜ਼ ਨਹੀ ਆਉਂਦੀ।
ਹੈਲੋ
ਹੈਲੋ
ਰੇਜ ਕ ਫਰਕ ਪੇ ਹੈਲੋ ਆਵਾਜ਼ ਨਹੀ ਆਉਂਦੀ। ਪਤਾ ਨੀ ਕੀ ਹੁੰਦਾ ਇਹ ਨੂੰ ਮੈਂ ਕਿਹਾ ਬਾਹਰ ਬੈਠਿਆ ਨ ਜਾਂਦਾ ਦੇਖੀ ਆਵਾਜ਼ ਨੀ ਆ ਰਹੀ ਹਮ